ਸਸਾਰੀ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਔਰ ਕਿਵੇਂ ਓ?
ਹਾ ਵਧੀਆ ਜੀ, ਤੁਸੀਂ ਸੁਣਾਓ?
ਹਾਂ, ਮੈਂ ਵੀ ਵਧੀਆ ਬਸ, ਹੋਰ ਕੀ ਕਰ ਰਹੇ ਓ?
ਬਸ ਹੁਣ ਰੋਟੀ-ਰੂਟੀ ਖਾ ਕੇ, ਥੋੜ੍ਹਾ ਅ-ਆਰਾਮ ਕਰ ਦੇ ਪਏ ਸੀ। ਹੋਰ ਤੁਸੀਂ ਦੱਸੋ?
ਅੱਛਾ, ਬਸ ਮੈਂ ਵੀ ਠੀਕ ਆਂ, ਅੱਜ ਦਾ ਦਿਨ ਕਿਵੇਂ ਦਾ ਗਿਆ?
ਬ ਵਧੀਆ ਗਿਆ, ਸਵੇਰੇ ਥੋੜਾ ਕੰਮ ਸੀ। ਫ਼ੇਰ ਘਰ ਦੇ ਕੰਮ ਵਿੱਚ ਮਦਦ ਕੀਤੀ, ਬ ਐ ਵੀ ਥੋੜੇ ਬਹੁਤ ਕੰਮ ਚ' ਈ ਦਿਨ ਨਿਕਲ ਗਿਆ।
ਚੱਲੋ ਵਧੀਆ, ਹੋਰ ਬਜ਼ਾਰ-ਬਜੂਰ ਕਿਧਰੇ ਗਏ ਸਮਾਨ-ਸਮੂਨ ਲੈਣ ਕੋਈ?
ਹਾਂ, ਗਿਆ ਸੀ, ਥੋੜ੍ਹੇ ਓ ਘਰ ਦਾ ਸਬਜ਼ੀ-ਰਾਸ਼ਨ ਲੈਣ ਗਿਆ ਸੀ। ਗਰੋਸਰੀ ਲੈਣ ਬਸ। ਹਾ ਅ-ਆਈ, ਸਬਜ਼ੀਆਂ ਵਗੈਰਾ ਥੋੜ੍ਹੀ ਬੋਹਤ? ਥੋੜ੍ਹੇ ਬਹੁਤ, ਰਾਸ਼ਨ ਲੈ ਕੇ ਆਇਆ ਸੀ ਰਾਜਮਾਂ
ਹੋਰ ਕੀ-ਕੀ ਲਿਆਏ ਫੇਰ?
ਬਸ ਆਹੀ ਸਬਜ਼ੀਆਂ-ਸੁਬਜ਼ੀਆਂ ਲਾਇਆ ਸੀ। ਹੋਰ ਤੁਸੀਂ ਦੱਸੋ, ਅੱਜ ਕੀ ਖਾਧਾ ਫੇਰ?
ਬਸ ਰੋਟੀ ਖਾਧੀ ਸੀ ਹੁਣੇ, ਚਾਵਲ ਬਣਾਏ ਸੀੇ।
ਅੱਛਾ।
ਤੁਸੀਂ ਸੁਣਾਓ? ਅੱਛਾ, ਹੋਰ?
ਹੋਰ ਤੁਹਾਡਾ, ਤੁਹਾਡਾ ਫੇਵਰੇਟ ਫੂਡ-ਫੂਡ ਕਿਹੜੇ-ਕਿਹੜੇ ਨੇ?
ਮੈਨੂੰ ਸਾਰੇ ਈ ਵੈਸੇ ਤਾਂ ਪਸੰਦ ਐ, ਪਰ ਸਮੋਸਾ ਵਗੈਰਾ ਜ਼ਿਆਦਾ ਪਸੰਦ ਐ।
ਹੂ, ਇਹ ਤੇ ਸਾਰਿਆਂ ਨੂੰ ਈ ਪਸੰਦ ਐ।
ਹਾਂ, ਬਿਲਕੁਲ।
ਹਾਂ।
ਤੁਹਾਨੂੰ ਮਿੱਠਾ ਵੀ ਪਸੰਦ ਐ?
ਹਾਂ, ਮੈਨੂੰ ਗੁਲਾਬ-ਜਾਮੁਨ ਪਸੰਦ ਐ।
ਮੈਨੂੰ ਇਹ ਜਲੇਬੀ ਬਹੁਤ ਪਸੰਦ ਐ, ਖਾਸ ਕਰ ਗਰਮਾ-ਗਰਮ।
ਹਾਂ, ਉਹ ਤੇ ਸਾਰਿਆਂ ਨੂੰ ਈ ਹੁੰਦੀ, ਗਰਮ-ਗਰਮ ਸਵਾਦ ਆਂਦਾ।
ਵੈਸੇ ਮੇਲੇ ਵਿੱਚ ਖਾਣ ਦਾ ਵਧੀਆ ਮਜ਼ਾ
ਹਾਂ, ਉਹ ਤੇ ਫਿਰ ਐਕਸਟਰਾ ਪੁਆਇੰਟ ਆ ਗਿਆ ਨਾ ਹਾਂ। ਓ ਤੇ ਫੇਰ ਹੋਰ ਸਵਾਦ ਆਂਦਾ ਨਾ।
ਹੂ।
ਓ ਤੇ ਫੇਰ ਮਜ਼ਾ ਆ ਜਾਂਦਾ ਮੇਲੇ ਵਿੱਚ।
ਹੂ, ਤੁਹਾਨੂੰ ਸਭ ਤੋਂ ਵਧੀਆ ਕਿਹੜਾ ਫੈਸਟੀਵਲ ਲੱਗਦਾ?
ਮੈਨੂੰ ਸਭ ਤੋਂ ਜਾਦੇ ਦੀਵਾਲੀ ਤੇ ਲੋਹੜੀ ਬਹੁਤ ਮੈਨੂੰ ਪਸੰਦ ਲੱਗਦੇ ਨੇ। ਵਧੀਆ ਬਹੁਤ ਲੱਗਦੇ, ਫੇਵਰੇਟ ਹੈਗੇ।
ਕਿਉਂ ਲੱਗਦੇ ਨੇ, ਕੀ ਕਰਦੇ ਓ ਉਸ ਦਿਨ?
ਹਾਂ, ਲੋਹੜੀ ਤੇ ਅਸੀਂ ਸਾਰੇ ਘਾ ਆਪਣੇ ਆਪਣੀ ਫੈਮਲੀ ਦੇ ਨਾਲ। ਮਿਲ ਕੇ ਲੋਹੜੀ ਚਲਾਉਣੇ ਆ, ਉਹਦੀ ਪੂਜਾ ਕਰਨੇ ਆ। ਤੇ ਦੀਵਾਲੀ ਤੇ ਘਰ ਦੀ ਸ ਸਫਾਈਆਂ ਕਰਨੇ ਆ, ਸਾਰੀ ਫੈਮਿਲੀ ਨਾਲ ਬਹਿਣੇ ਆ।
ਅੱਚਾ। ਤੇ ਮੇਲੇ ਮੂਲੇ ਵਗੈਰਾ ਜਾਣ ਦਾ ਸ਼ੌਂਕ ਹੈਗਾ ਦਸਹਿਰੇ ਵਗੈਰਾ ਦਾ?
ਮੇਲੇ ਵਿੱਚ ਹੈ ਤੇ ਵੇਹੇ ਘੱਟ ਈ ਐ, ਭੀੜਾਂ ਵਗੈਰਾ ਵਿੱਚ ਜ਼ਿਆਦਾ ਮੈਨੂੰ ਇੰਟਰੇਸ਼ਟ ਨਹੀਂ ਆ।
ਹਾਂ, ਪਲੂਸ਼ਨ ਵਗੈਰਾ ਵੀ ਹੁੰਦਾ ਨਾ। ਹੋਰ ਸੁਣਾਓ?
ਹੋਰ, ਤੁਹਾਨੂੰ ਟਰੈਵਲਿੰਗ ਪਸੰਦ ਐ?
ਹਾਂ, ਮੈਨੂੰ ਪਸੰਦ ਐ ਟਰੈਵਲਿੰਗ।
ਕਿਹੜੀ ਕਿਹੜੀ ਜਗ੍ਹਾ ਤੇ ਸਭ ਤੋਂ ਤੁਹਾਨੂੰ ਚੰਗੀ ਲੱਗੀਆਂ?
ਮੈਨੂੰ ਮਨਾਲੀ ਬਹੁਤ ਅੱ ਚੰਗਾ ਲੱਗਦਾ।
ਅੱਛਾ, ਮੈਨੂੰ ਵੀ। ਇੱਕ ਵਾਰ ਜਾਣਾ, ਮੈਂ ਵੀ ਇੱਕ ਵਾਰ ਜਾਣਾ ਚਾਣਾ ਮਨਾਲੀ।
ਹੂੰ, ਹੋਰ, ਹੋਰ ਦੱਸੋ ਤੁਹਾਡਾ ਕੀ ਕੀ ਫੇਵਰੇਟ ਐ, ਕ੍ਰਿਕਟ ਵਗੈਰਾ ਕੁੱਛ ਖੇ ਗੇਮ
ਨਾ ਕ੍ਰਿਕਟ ਵਗੈਰਾ ਤੇ ਘੱਟ ਹੀ ਇੰਟਰਸਟ ਏ। ਜ਼ਿਆਦਾਤਰ ਵੀਡੀਓ ਗੇਮ ਚ ਇੰਟਰਸਟ ਏ, ਉਵੀ ਖੇਲਦਾ ਰਹਿਣਾ ਵਾ।
ਅੱਛਾ ਤੇ ਫਰੀ ਟਾਈਮ ਚ ਕੀ ਕਰਦੇ ਓ?
ਫਰੀ ਟਾਈਮ ਥੋੜਾ ਬਹੁਤ ਘਰ ਚ ਕੰਮ ਕਰਵਾ ਦਿੰਨਾ ਮੰਮੀ ਨਾਲ, ਹੈਲਪ ਕਰਵਾ ਦਿੰਨਾ।
ਅੱਛਾ, ਹੋਰ ਮਿਊਜ਼ਿਕ, ਪੰਜਾਬੀ ਗਾਣੇ ਪਸੰਦ ਏ?
ਹਾਂ, ਥੋੜੇ ਬਹੁਤ ਪਸੰਦ ਹੈ ਐ, ਸਿੱਧੂ ਮੂਸੇਵਾਲੇ ਦੇ ਹੋ ਗਏ। ਥੋੜੇ ਬਹੁਤ ਹੀ ਸੁਣਨਾ, ਜ਼ਿਆਦਾ ਇੰਟਰਸਟ ਨੀ ਐ।
ਹੂੰ, ਠੀਕ ਐ, ਰੋਜ਼ ਨੀ ਸੁਣਦੇ?
ਨਾ ਨਾ ਕਦੀ ਕਦੀ, ਰੈਗੂਲਰ ਨੀ ਸੁਣਦਾ।
ਚਲੋ ਬਹੁਤ ਚੰਗੀ ਗੱਲ ਐ।
ਹਾਂ।
ਹੋਰ, ਤੁਸੀਂ ਅੱਜ-ਕੱਲ ਕੀ ਕਰ ਰਹੇ ਹੋ ਫੇਰ?
ਅੱਜ-ਕੱਲ ਬਾਸ ਠੀਕ ਹੀ ਆਂ, ਮੇਰੇ ਫੋਨ ਸਕਰੀਨ ਟੋਟ ਗਈ ਸੀ।
ਹਮ, ਚਲੋ, ਫੇਰ ਹੁਣ ਠੀਕ ਹੈ?
ਹੁਣ ਠੀਕ ਕਰਵਾਈ ਸੀ।
ਅੱਛਾ, ਕਿਵੇਂ ਟੁੱਟ ਗਈ?
ਬਸ, ਫੋਨ ਚੁੱਕਦਾ ਪਿਆ ਸੀ ਸਵੇਰੇ-ਸਵੇਰੇ ਅੱਖਾਂ ਖੁੱਲੀਆਂ ਨੀ ਸੀ, ਫੋਨ ਚੁੱਕਣ ਲੱਗ ਗਿਆ ਸੀ। ਉਹ ਡਿੱਗ ਗਿਆ ਹਕ
ਚਲੋ ਠੀਕ ਹੋ ਹੀ ਜਾਏਗਾ।
ਹਾਂ ਹੋ ਗਿਆ, ਠੀਕ ਕਰਵਾਇਆ ਸੀ।
ਅੱਛਾ, ਹੁਣ ਠੀਕ ਚੱਲ ਰਿਹਾ?
ਹਾਂ, ਠੀਕ ਹੈ ਬਸ ਹੁਣ ਉਵੇਂ ਤੇ ਹੋ ਨੀ ਸਕਦਾ, ਪਹਿਲੇ ਅਕਨ
ਹਮ ਉਹ ਤੇ ਹੈ ਇੱਕ ਵਾਰੀ ਚੀਜ਼ ਟੋਟ ਜੇ, ਸਹੀ ਨਹੀਂ ਹੁੰਦੀ ਉਵੇਂ ਨਵੀ, ਨਵੀਂ ਨੀ ਹੋ ਸਕਦੀ।
ਨਾ ਨਾ, ਜੋ ਪਹਿਲੇ ਰਹਿੰਦੀ
ਹਮ, ਹੋਰ ਘਰ ਵਗੈਰਾ ਕੰਮ-ਕੁਮ ਕਰਾਂਦੇ ਹੋ, ਘਰ ਦੇ ਕੰਮ ਕਰਦੇ ਹੋ ਕਿ ਨਹੀਂ?
ਹਾਂ ਕਰਾਨਾ ਥੋੜਾ ਬਹੁਤ, ਫ੍ਰੀ ਟਾਈਮ ਤੇ ਮੰਮੀ ਨਾਲ ਕਰਵਾਉਾ ਮੰਮੀ ਦੀ ਵੀ ਹੈਲਪ ਹੋ ਜਾਂਦੀ ਏ
ਹਾਂ ਉਹੀ ਤੇ, ਹੋਰ ਸੁਣਾੳ?
ਹੋਰ, ਤੁਾਨ-ਤੁਸੀਂ ਆਪਣੇ ਫੈਮਿਲੀ ਨਾਲ ਬਹਿੰਦੇ ਹੋ, ਖਾਲੀ ਟਾਈਮ 'ਚ ਜਾਂ ਨਹੀਂ?
ਹਾਂ, ਥੋ੍ਹਾ ਕਦੇ-ਕਦਾਰ ਟਾਈਮ ਸਪੈਂਡ ਕਰਨਾ
ਹਾਂ, ਫੈਮਲੀ ਵੇ ਬਹਿਣਾ ਬਹੁਤ ਜ਼ਰੂਰੀ ਏ
ਹਾਂ, ਉਹ ਤਾਂ ਹੈ, ਹਾਂਜੀ ਜ਼ਰੂਰ।
ਹੋਰ ਸੁਣਾਓ?
ਹੋਰ, ਤੁਸੀਂ ਫਫ੍ਰੀ ਟਾਈਮ 'ਚ ਕੀ-ਕੀ ਕਰਦੇ ਹੋ ਫੇਰ?
ਬਸ ਕੁਛ ਨੀ, ਥੋੜ੍ਹਾ ਬਹੁਤਾ ਫੋਨ ਚਲਾ ਲੈਂਦਾ, ਰੀਲਸ ਵਗੈਰਾ ਸਕਰੋਲ ਕਰ ਲੈਨਾ।
ਹਾਂ, ਇਹੀ ਕਰਦੇ ਨੇ ਅੱਜ ਕੱਲ
ਹਮ, ਕਿਉਂਕਿ ਪੜ੍ਹਾਈ ਵਲ ਸਾਡਾ ਧਿਆਨ ਹੈ ਨਹੀਂ
ਹਾਂ, ਐਵੇਂ ਈ ਸਾਰਿਆਂ ਦਾ
ਹਮ
ਤੁਹਾਨੂੰ ਸਪੋਰਟਸ ਪਸੰਦ ਨੇ?
ਹਾਂ ਸਪੋਰਟਸ ਥੋੜ੍ਹੇ ਬਹੁਤੇ, ਐਕਸਰਸਾਈਜ਼ ਵਗੈਰਾ ਕਰਨੇ ਪਸੰਦ ਏ।
ਅੱਛਾ।
ਹਮ, ਹੋਰ ਜਿਵੇ ਛੁਟਿਆ ਚੱਲ ਰਹੀ ਆਂ, ਤੁਹੀ ਕਿੱਧਰੇ ਘੁੰਮਣ-ਘਾਮਣ ਨਹੀਂ ਗਏ?
ਨਾ, ਛੁਟਿਆ ਵੇ ਗਰਮੀ ਹੁੰਦੀ ਏ। ਗਰਮੀ ਵਿੱਚ ਦਿਲ ਨਹੀਂ ਕਰਦਾ, ਜਾਨ ਨੂੰ ਕਿ
ਨਹੀਂ, ਜਿਵੇਂ
ਨਾਨੀ ਦੇ ਘਰ ਗਿਆ ਸੀ ਬਸ ਇੱਕ ਵਾਰੀ, ਉਹ ਵੀ ਇੱਕ ਦਿਨ ਗਿਆ ਸੀ, ਉਸ ਤੋਂ ਬਾਦ ਆ ਗਿਆ ਸੀ। ਗਰਮੀ ਵਿਚ, ਜਾਦਾ ਦਿਲ ਨਹੀਂ ਕਰਦਾ ਘੁੰਮਣ ਤੇ
ਠੀਕ ਆ, ਵੈਸੇ ਘੁੰਮਣਾ ਚਾਹੀਦਾ, ਸਾਰਾ ਸਾਲ ਘਰ ਹੀ ਬੈਠੇ ਰਹਿੰਦੇ ਹਾਂ ਅਸੀਂ।
ਹਾਂ ਘੁੰਮਣ, ਘੁੰਮਣਾ ਵੀ ਚਾਹੀਦੀ ਏ, ਵਧੀਆ ਗੱਲ ਹੁੰਦੀ ਏ। ਕੋਈ ਨੀ ਜਾਵਾਂਗੇ ਘੁੰਮਣ, ਹਜੇ ਤਾਂ ਬੜੀ ਛੁਟੀਆਂ ਪਈਆਂ, ਅੱਧੀਆਂ ਖਤਮ ਹੋਈਆਂ ਹਜੇ।
ਹਾਂ ਏ ਵੀ ਏ ਹਲੇ ਪਹੀਆਂ ਹੁਣੀਆਂ ਪੰ ਅ ਸੋਲਾਂ ਸਤਰਾਂ ਛੁਟੀਆਂ ਮੇਰੇ ਖਿਆਲ
ਹਾਂ ਮੇਰੀਆਂ ਤਾਂ ਜਾਦਾ ਹੀ ਏ ਮੇਰੇ ਤੇ ਕੋਲੇਜ ਅਜੇ ਸਟਾਰਟ ਨਹੀਂ ਹੋਏ ਨਾ ਹਜੇ ਐਡਮਿਸ਼ਨ ਹੋਣਗੇ ਮੇਰੇ ਤੇ ਜਾਦਾ ਹੀ ਨੇ ਮੈਂ ਤੇ ਜਾ ਸਕਨਾ ਘੁੰਮਣ
ਹ ਠੀਕ ਹੈ
ਹਮ
ਹੋਰ ਕੋਲਜ 'ਚ ਕੀ ਕਰਨਾ ਹੁਣ ਅੱਗੇ
ਕੋਲੇਜ ਹਜੇ ਸੋਚਿਆ ਤੇ ਹੈ ਨੀ ਹਜੇ ਪਹਿਲੇ ਪੁੱਛਾਂਗਾ ਫੇਰ ਐਡਮਿਸ਼ਨ ਕਰਵਾਣਾ ਨਾ
ਐਡਮਿਸ਼ਨ ਵੀ ਤਾਂ ਮਹਿੰਗੇ ਹਉਦੇ ਨੇ ਕੀ ਸਟਰੀਮ ਵਗੈਰਾ ਕੀ ਲੈਣਾ ਹੁਣ
ਬ ਕੋਮ ਵੀ ਦੇਖਾਂਗਾ ਮੈਂ ਤੇ
ਕੋਈ ਐਸੇ ਚੇਜ਼ ਲੈਣਾ ਨਾ ਇਥੇ ਫਾਇਦਾ ਹੋਏ ਉਹਦਾ ਕੋਈ ਕੀਂਲ ਵਗੈਰਾ ਐਡ ਕਰਵਾ ਲਿਓ
ਹਮ
ਹਮ
ਤੁਸੀਂ ਹੈਲਦੀ ਕੁਛ ਫੂਡ ਖਾਂਦੇ ਹੋ ਨੀ ਦਿਨ 'ਚ?
ਦੇਨ ਦੇ ਵਿੱਚ ਇੱਕ ਸੈਕਿੰਡ ਹਾਂ ਮੈਂ ਆਂ ਹੈਲਦੀ ਖਾਨਾ ਐਗਸ ਵਗੈਰਾ ਅੰਡੇ।
ਹਾਂ ਹੋਰ ਫਰੂਟਸ ਵਗੈਰਾ।
ਹਾਂ ਫਰੂਟਸ ਵਗੈਰਾ।
ਹਮ।
ਬਈ ਖਾਣੇ ਚਾਹੀਦੇ ਨੇ ਕਿਉਂਕਿ ਅੰਡੇ ਵਗੈਰਾ ਵਿੱਚ ਪ੍ਰੋਟੀਨ ਹੁੰਦਾ ਪ੍ਰੋਟੀਨ ਬੋਡੀ ਲਈ ਅੱਛਾ ਹੁੰਦਾ।
ਹਮ।
ਹਾਂ ਇੱਕ ਅੱਦੀ ਡਰਿੰਕ ਵੀ ਪੀਣੀ ਚਾਹੀਦੀ ਹੈ ਜਿਵੇਂ ਮੈਂਗੋ। ਜੇਗ ਵਗੈਰਾ ਪੀ ਲਿਆ ਕੁਛ ਜੂਸ। ਵਗੈਰਾ ਐਨਾਰਜੀ ਵਾਸ ਕਿਉਂਕਿ ਗਰਮੀ ਬੜੀ ਪੈ ਰਹੀ ਹੈ ਨਹੀਂ ਨਿੰਬੂ ਪਾਣੀ ਵੀ ਜ਼ਰੂਰੀ ਹੈ।
ਹਾਂ ਬੋਡੀ ਬੈਲੇਂਸ ਰਹਿੰਦੀ ਹੈ ਨਾ?
ਹਾਂ ਕਿਉਂਕਿ ਗਰਮੀ ਵਿੱਚ ਪਤਾ ਹੀ ਹੈ ਚੱਕਰ ਚੁੱਕਰ ਆ ਜਾਂਦੇ ਨੇ ਲੋਕਾਂ ਨੂੰ। ਤੇ ਪਾਣੀ ਜ਼ਰੂਰੀ ਹੈ ਤੇ ਨਮਬੂ ਪਾਣੀ ਵੀ ਪੀਣਾ ਚਾਹੀਦਾ।
ਹਮ ਹਾਂ ਤੇ ਹੈ ਪੀਣਾ ਚਾਹੀਦਾ। ਗਰਮੀ ਜ਼ਿਆਦਾ ਹੈ ਨਾ।
ਹਾਂ ਗਰਮੀ ਪੈਂਦੀ ਬੜੀਈ ਯਾਰਕੀ ਕੀ ਕਰੀਏ
ਇਸ ਵਾਰ ਬੀ ਗਰਮੀ ਹੋ ਗਈ
ਹਮ ਹੋਰ ਬਸ ਵਧੀਆ ਸਭ।
ਮਿਊਜ਼ਿਕ ਪਸੰਦ ਹੈ ਕੋਈ ਕਿਹੜੇ ਮਿਊਜ਼ਿਕ ਸੁਣ ਲੈਂਦੇ ਹੋ।
ਪੰਜਾਬੀ ਸੁਣਨਾ ਵੈਂ ਮੈਂ ਵੀ ਵੈਸੇ ਸਿੱਧੂ ਮੂਸੇਵਾਲੇ ਦੇ ਜਿਵੇਂ ਤੁਸੀਂ ਤਾਂ ਕਹਿਦੇੁੰਦੇ।
ਅੱਛਾ ਮੈਨੂੰ ਵੀ ਵਧੀਆ ਲੱਗਦਾ।
ਹਾਂ ਮੋਟੀਵੇਸ਼ਨ ਮਿਲਦਾ ਉਹਨਾਂ ਨਾਲ ਫਨਾਂ ਨਾਲ ਨਾ? ਬਈ ਮੈਂ ਕਹਿਿੰਦਾ ਬਈ ਦਿਮਾਗ ਅਗਰ ਥੋੜਾ ਖਰਾਬ ਇ ਨਾ ਭ ਸੁਣ ਲੈਣੇ ਚਾਹੀਦਾ ਮਾਈਂਡ।
ਮਾਇੰਡ ਫਰੈਸ਼ ਹੋ ਜਾਂਦ
ਹਮ ਹੋਰ ਸੁਨਾਓ
ਹਰ
ਬਾਕੀ ਘਰ ਚ ਸਾਰੇ ਵਧੀਆ ਸਭ ਠੀਕ
ਸਭ ਵਧੀਆ
ਹਮ ਵੈਸੇ ਅੰਦਰ ਹੀ ਰਹੋ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਨਾ ਅੱਜ ਕੱਲ੍ਹ
ਹਮ ਹੋਰ ਤੁਹੀਂ ਸ਼ਾਮ ਨੂੰ ਕੀ ਕਰਦੇ ਹੋ ਘਰ ਆ ਕੇ
ਬ ਕੁਛ ਨੀ ਸ਼ਾਮ ਨੂੰ ਘਰ ਆ ਕੇ ਥੋੜਾ ਬਹੁਤਾ ਘਰ ਦਾ ਕੰਮ ਕਰਵਾਨਾ ਪੈਂਦਾ ਐ ਬਸ ਬਈ ਸਮਾਨ ਲਿਆਉਣਾ ਪੈਂਦਾ ਮਾਰਕੀਟ ਜਾ ਕੇ ਜੋ ਘਰ ਵਿੱਚ ਜਿਸ ਜਮਾਨ ਦੀ ਨੀਂਦ ਹੈ ਜਿਹਦੀ ਜ਼ਰੂਰਤ ਹੈ ਚਲੋ ਕਰਦੇ ਆ ਫੇਰ ਕਦੇ ਗੱਲ ਸਸੀ ਕਾਲ
ਸਸ੍ਰੀ ਕਾਲ
ਸਸ੍ਰੀ ਕਾਲ
ਕੋਸ਼ਿਸ਼ ਅ
ਸਾਰੇ ਕਮ ਕਰਦੇ ਕੱਟ ਦੇ ਹ